ਹੈਲੋ
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਠੀਕ ਹੋ?
ਹਾਂਜੀ-ਹਾਂਜੀ ਵਧੀਆ ਅੱਜ ਕਿਵੇਂ ਯਾਦ ਕਰ ਲਿਆ ਤੁਸੀਂ ਸਾਨੂੰ?
ਮੈਂ ਕਿਹਾ ਵੀਰ ਜੀ ਨੂੰ ਯਾਦ ਕਰੀਏ ਕਿਉਂਕਿ ਥੋੜਾ ਜਿਹਾ ਮੈਂ ਪੁੱਛਣਾ ਸੀਗਾ ਤੁਹਾਨੂੰ। ਬੇਟਾ ਮੇਰਾ ਤਬਲੇ ਦਾ ਸ਼ੌਕੀਨ ਹੈਗਾ ਵੇ, ਤੇ ਘਰ ਹੀ ਵਜਾਉਦਾ ਰਹਿੰਦਾ ਉਹ ਡੱਬੇ ਹੁੰਦੇ ਨੇ ਨਾ। ਉਹਦੇ ਉੱਤੇ, ਮੈਂ ਕਿਹਾ ਚਲੋ ਐਤਕੀ, ਹਾਂਜੀ-ਹਾਂਜੀ ਉਹਨੂੰ ਸ਼ੌਕ ਹੈਗਾ ਵੇ। ਪਹਿਲੇ ਸਿੱਖਿਆ ਉਹਨੇ ਹਾਰਮੋਨੀਅਮ ਤੇ ਕਹਿੰਦਾ ਮੰਮਾ ਹੁਣ ਮੈਂ ਵੀ ਸਿੱਖਣਾ ਹੈਗਾ ਵਾ। ਤੇ ਮੈਂ ਕਿਹਾ ਚਲੋ ਠੀਕ ਏ ਮੈਂ ਕਿਹਾ ਪਹਿਲੇ ਪ੍ਰੈਕਟਿਸ ਤੇ ਕਰੋ ਘਰ ਬੈਠ ਕੇ। ਥੋੜਾ ਬੰਦਾ ਲੱਗੇ ਵੀ, ਕਰਦਾ ਪਿਆ ਐ ਬੱਚਾ ਨੂੰ ਹੈ ਇੰਟਰਸਟ ਹੈਗਾ ਵੇ। ਮੈਂ ਕਿਹਾ ਵੀਰ ਜੀ ਨੂੰ ਪੁੱਛੀਏ। ਵੀ, ਕਿੱਥੋਂ ਸਾਨੂੰ ਪਰਚੇਜ਼ ਕਰਨਾ ਚਾਹੀਦਾ ਕਿਵੇਂ ਮਤਲਬ, ਥੋੜ੍ਹਾ ਇਸ ਬਾਰੇ ਦੱਸੋ ਸਾਨੂੰ?
ਹਾਂ ਨਹੀਂ ਤਬਲਾ ਜੇ ਬੱਚਾ, ਛੋਟਾ ਹੀ ਹੈ ਨਾ ਤੇ ਪਹਿਲੇ ਪ੍ਰੋਫੈਸ਼ਨਲ ਤਬਲੇ ਬੜੇ ਮਹਿੰਗੇ ਮਿਲਦੇ ਨੇ, ਪਰ ਕੋਈ ਗੱਲ ਨਹੀਂ ਇਹਨੂੰ ਆਪਣੇ ਹਿਸਾਬ ਨਾਲ ਜਿਵੇਂ ਸਿੱਖ ਰਿਹਾ ਹਿਸਾਬ ਦਾ ਤਬਲਾ ਤੁਹਾਨੂੰ ਮਿਲ ਜੇਗਾ। ਕਿਉਂਕਿ ਤਬਲੇ ਦੀ ਕਈ ਵੈਰਾਇਟੀਆਂ ਹੁੰਦੀਆਂ।
ਅੱਛਾ-ਅੱਛਾ।
ਹਾਂ ਇੱਕ ਜਿਹੜੇ ਉਹ ਜਿਹੜਾ ਵੱਡੇ ਹੁੰਦਾ ਨਾ ਇੱਕ ਸਟੀਲ ਦਾ ਵੀ ਹੁੰਦਾ, ਇੱਕ ਪਿੱਤਲ ਦਾ ਹੁੰਦਾ, ਇਕ ਕੋਪਰ ਦਾ ਹੁੰਦਾ।
ਹਾਂਜੀ।
ਹਾਂ ਸਟੀਲ ਦਾ ਥੋੜ੍ਹਾ ਸਸਤਾ ਮਿਲ ਜਾਏਗਾ। ਫਿਰ ਜਿਹੜਾ ਪਿੱਤਲ ਦਾ ਹੈਗਾ ਉਹ ਵੀ ਥੋੜਾ ਮਹਿੰਗਾ ਹੁੰਦਾ ਥੋੜਾ, ਜਿਹੜਾ ਕੋਪਰ ਤਾਂ ਹੋਰ ਜ਼ਿਆਦਾ ਮਹਿੰਗਾ।
ਹੂੰ-ਹੂੰ
ਹਾਂ ਤੇ ਆਪਾਂ ਕੋਈ ਨੀ ਸਟੀਲ ਦਾ ਲੈ ਦਾਗੇ ਥੋੜ੍ਹਾ ਸਸਤਾ ਮਿਲ ਜਾਂਦਾ ਹੈਗਾ। ਤੇ ਆਪਾਂ ਇੱਧਰੋਂ ਲੈ ਦਾਂਗੇ ਆਪਾਂ ਕੋਈ ਗੱਲ ਨੀ ਆਪਾਂ ਵਧੀਆ ਲੈ ਦਾਗੇ ਇੱਥੋਂ ਪੰਜਾਬ ਸਾਈਡ ਤੋਂ ਮਿਲਦਾ ਪਟਿਆਲਾ ਸਾਈਡ ਤੋਂ ਨਾ। ਤਬਲੇ ਬਣਾਉਦੇ ਬਹੁਤ ਸੋਹਣੇ ਵਧੀਆ।
ਅੱਛਾ ਅੱਛਾ ਅੱਛਾ ਅੱਛਾ।
ਹਾਂ ਤਬਲੇ ਲੈ ਦਾਗੇ ਕਿਉਂਕਿ ਇਹ ਸਾਰਾ ਕੰਮ ਹੱਥ ਦਾ ਕਰਦੇ ਨੇ ਇਸ ਕਰਕੇ ਥੋੜਾ ਜਿਹਾ ਉਹ ਹੁੰਦਾ ਸੰਭਾਲ ਕੇ ਰੱਖਣਾ ਪੈਂਦਾ ਬਟ ਧਿਆਨ ਰੱਖਿਆ ਜਦੋਂ ਸੰਭਾਲ ਹੁੰਂਦੀ ਉਹਦੀ।
ਉਹੀ ਤੇ ਮੈਂ ਉਹੀ ਸਾਰੇ ਸਾਡੇ ਕਿਸੇ ਕੋਲ ਨਾ ਇਸ ਤਰ੍ਹਾਂ ਹੀ ਮੈਂ ਕਿਹਾ ਅੱਜ ਤੁਹਾਨੂੰ ਬਹੁਤ ਲੇਟ ਪੁੱਛ ਰਹੀ ਆ। ਇਸ ਤੋਂ ਪਹਿਲੇ ਅਸੀਂ ਕਿਸੇ ਕੋਲੋਂ ਸੈਕਿੰਡ ਹੈਂਡ ਸੀਗਾ। ਕੋਈ ਆਪਣਾ ਹੀ ਸੀਗੇ ਜਾਣਕਾਰ ਓ ਲਿਆ ਤੇ ਫੇਰ ਵਜਾਇਆ ਇਹਨੇ ਤੇ ਉਹ ਉਹ ਨਾ ਫੱਟ ਗਿਆ ਵਿੱਚੋਂ
ਓ ਹੋ ਹੋ।
ਤਬਲਾ ਹਾਂ ਹੁਣ ਠੀਕ ਤੇ ਹੋ ਨੀ ਸਕਦਾ। ਫੱਟ ਜਾਂਦੇ ਨੇ, ਇਸ ਚੀਜ਼ ਦਾ ਧਿਆਨ ਰੱਖਣਾ ਉਹਨੂੰ ਕਿਹਾ ਮੈਂ ਇਸ
ਹਾਂ ਉਹ ਨਵਾਂ ਹੀ ਪਏਗਾ ਨਾ ਪੂਰਾ ਜਿਹੜਾ ਉਹਨੂੰ ਕਹਿੰਦੇ ਨਾ ਉਹ ਨਵਾਂ ਹੀ ਪੈਂਦਾ ਉੱਪਰਲਾ ਪੂਰ ਦਾ ਹਾਂ ਹਾਂ ਹਾਂ ਉਹ ਨਵਾਂ ਈ ਪੈਂਦਾ।
ਹੂ
ਕੋਈ ਗੱਲ ਨੀ ਆਪਾਂ ਉਹ ਲੈ ਦਾਗੇ ਵਧੀਆ ਲੈ ਦਾਂਗੇ ਜਿਹੜਾ ਜ਼ਿਆਦਾ ਟਾਈਮ ਚੱਲੇ ਥੋੜ੍ਹਾ ਜਿਹਾ ਨਾ ਪਰ ਸੰਭਾਲ ਰੱਖਣੀ ਪੈਂਦੀ ਉਹਦੀ ਹਾਂ ਆਪਾਂ ਪਟਿਆਲੇ ਤੋਂ ਲੈ ਲਾਂਗੇ ਮਿਲ ਜਾਂਦਾ ਹੈਗਾ ਕੋਈ ਪੰਜ ਕ ਹਜ਼ਾਰ ਤੱਕ ਸਟਾਰਟ ਹੋ ਜਾਂਦੇ ਤਬਲੇ
ਅੱਛਾ, ਅੱਛਾ, ਅੱਛਾ
ਹਾਂ ਉਹਦੇ ਵਿੱਚ ਤੁਹਾਨੂੰ ਬੈਗ ਵੀ ਮਿਲ ਜਾਏਗਾ ਤੇ ਵਿੱਚ ਦੋ ਰਿੰਗ ਹੁੰਦੇ ਨੇ ਬਿਨੂੰ ਕਹਿੰਦੇ ਉਹ ਮਿਲ ਜਾਣਗੇ ਤੁਸੀਂ ਆਪਣਾ
ਹੂੰ, ਹੂੰ
ਬੈਗ ਵਿਚ ਉਹ ਸੰਭਾਲਿਆ ਰਹਿੰਦਾ ਨਾ ਉਵੇ ਜੇ ਖੁੱਲ੍ਹਾ ਛੱਡੋਗੇ ਤਾਂ ਖਰਾਬ ਹੋ ਜਾਂਦਾ ਹਾਂ ਬੈਗ ਵਿਚ ਸੰਭਾਲਿਆ ਰਹਿੰਦਾ ਕੋਈ ਗੱਲ ਨੀ ਆਪਾਂ ਜਦੋਂ ਤੁਹਾਡਾ ਦਿਲ ਹੋਵੇ ਮੈਨੂੰ ਦੱਸਿਆ ਜੇ
ਹੂੰ ਕੋਈ ਨਹੀਂ ਅਸੀਂ ਕਰਾਂਗੇ ਹੁਣ ਦੇਖੋ ਜਿੱਦ ਕਰ ਰਿਹਾ ਵੇ ਦਵਾਂਗੇ ਲੈ ਕੇ ਕੋਈ ਹੁਨਰ ਆ ਜਾਂਦਾ ਨਾ ਬੱਚੇ ਚ ਹੋਰ ਕੁਛ ਨਹੀਂ ਏ ਚਲੋ ਹੈ ਇਹਨੂੰ ਇੰਟਰਸਟ ਤੇ ਇਸ ਟਾਈਮ ਤੇ ਬੱਚਾ ਹੈ ਵੇ ਛੋਟਾ ਹੁਣ ਤਾਂ ਸਿੱਖ ਲਏਗਾ
ਹਾਂ ਕੋਈ ਗੱਲ ਨੀ ਮੈਨੂੰ ਜਦੋਂ ਤੁਹਾਡਾ ਬਣੇਗਾ ਪ੍ਰੋਗਰਾਮ ਜਾਂ ਮੈਂ ਚੱਲ ਪਵਾਂਗਾ ਨਾਲ ਤੁਹਾਨੂੰ ਲੈ ਜਾਗਾ ਕੋਈ ਗੱਲ ਨੀ ਹੂੰ
ਹਾਂਜੀ, ਹਾਂਜੀ
ਤੇ ਨਹੀਂ ਸਿੱਖ ਵੀ ਰਿਹਾ ਕਿੱਧਰੋਂ ਕੁਛ ਸਿੱਖ ਕਿੱਧਰੋਂ ਸਿੱਖ ਰਿਹਾ ਤਬਲਾ
ਹਾਂਜੀ, ਹਾਂਜੀ ਸਿੱਖ ਤੇ ਰਿਹਾ ਹੋਇਆ ਹਾਂ ਉਹੀ ਉਹੀ ਜਿੱਥੋਂ ਅਸੀਂ ਗੁਰਦੁਆਰੇ ਨਾ ਅ ਇੱਥੇ ਫਰੀ ਕਲਾਸਿਸ ਲੱਗਦੀਆਂ ਨੇ ਉੱਥੋਂ ਸਿੱਖ ਰਿਹਾ ਉਹਦੇ ਚ ਇਸ ਤਰ੍ਹਾਂ ਵੀ ਕਿ ਹਫਤੇ ਚ ਬੱਚਾ ਦੋ ਵਾਰੀ
ਅੱਛਾ, ਅੱਛਾ ਨਹੀਂ ਉਹ ਤੇ ਚਲੋ ਦੋ ਵਾਰੀ ਬਹੁਤ ਹੁੰਦਾ ਏ ਹਾਂ ਕਿਉਂਕਿ ਬੱਚੇ ਨੂੰ ਲੈਸਨ ਦੇ ਦਿੰਦੇ ਨਾ ਫਿਰ ਬੱਚਾ ਫਿਰ ਤਿਆਰੀ ਕਰਦਾ ਉਹਦੀ ਨਾਲੋਂ ਨਾਲ ਨੀ ਹੁੰਦਾ ਨਾ ਇੱਕ ਦੋ ਚਾਰ ਦਿਨ ਉਹਦੀ ਪ੍ਰੈਕਟਿਸ ਕਰੇਗਾ ਫਿਰ ਸੁਣਾਏਗਾ ਲੈਸਨ
ਹੂੰ, ਹੂੰ, ਹੂੰ, ਹੂੰ ਕਰ ਹੀ ਰਿਹਾ ਹੁਣ ਕਿਉਂਕਿ ਹਫ਼ਤੇ ਚ ਦੋ ਕਲਾਸਿਸ ਹੁੰਦੀਆਂ ਨੇ ਬਾਕੀ ਬਹੁਤ ਹੁੰਦੇ ਨੇ ਕੰਮ ਕਿਉਂਕਿ ਅਹ ਬੱਚਾ ਪੜ੍ਹਦਾ ਵੀ ਹੋਵੇ ਨਾ ਬੱਚੇ ਨੂੰ ਉਸ ਚੀਜ਼ ਦੀ ਵੀ ਟੈਂਸ਼ਨ ਹੁੰਦੀ ਏ ਇਸ ਕਰਕੇ ਅਸੀਂ ਕਹਿ ਚਲੋ ਜਿਹੜੇ ਇਹ ਦੋ ਦਿਨ ਹੈਗੇ ਨੇ ਥੋੜਾ ਇਸ ਪਾਸੇ ਜਾਏਗਾ ਥੋੜਾ ਘਰ ਪ੍ਰੈਕਟਿਸ ਕਰੇਗਾ ਚਲੋ ਹੁਨਰ ਆ ਹੀ ਜਾਏਗਾ
ਬਿਲਕੁਲ ਸਹੀ ਗੱਲ ਏ ਬਿਲਕੁਲ
ਹਾਂਜੀ, ਹਾਂਜੀ ਵੈਸੇ ਬੇਟਾ ਮੇਰਾ ਹਾਰਮੋਨੀਅਮ ਵੀ ਵੀ ਵਜਾ ਲੈਂਦਾ ਉਹ ਉਹ ਵੀ ਉਹਨੇ ਸਿੱਖਿਆ ਹੈਗਾ ਉਹ ਵੀ ਅਹ ਹਾਂਜੀ, ਹਾਂਜੀ ਜੀ ਸ਼ਬਦ ਵਗੈਰਾ ਬੋਲ ਲੈਂਦਾ ਘਰ ਹੀ ਪ੍ਰੈਕਟਿਸ ਕਰਦਾ ਆਪਣੇ ਆਪ ਹੀ ਨਾ ਦੇਖ ਕੇ ਮੋਬਾਇਲ ਵਿੱਚ ਹਾਂਜੀ ਮੋਬਾਇਲ ਵਿੱਚ ਕਈ ਐਪਸ ਹੁੰਦੀਆਂ ਨੇ ਨਾ ਸਿਖਾਉਣ ਵਾਸਤੇ
ਹਾਂ, ਹਾਂ, ਹਾਂ
ਉੱਥੋਂ ਹੀ ਆਪਣਾ ਪ੍ਰੈਕਟਿਸ ਕਰਦਾ ਸ਼ਬਦਾਂ ਦੀ ਨਾ ਪ੍ਰੈਕਟਿਸ ਕਰਕੇ ਫਿਰ ਹਾਂਜੀ ਫਿਰ ਪ੍ਰੈਕਟਿਸ ਦੇਖੋ ਸਾਡੇ ਘਰ ਦੇ ਕੋਲ ਗੁਰਦੁਆਰਾ ਹੈਗਾ ਉੱਥੇ ਵੀ ਅ ਕੀਰਤਨ ਵਗੈਰਾ ਹੋਏ ਤੇ ਉੱਥੇ ਉਹਨੂੰ ਟਾਈਮ ਦੇ ਦਿੰਦੇ ਨੇ
ਚਲੋ ਇਹ ਬੜੀ ਵੱਡੀ ਗੱਲ ਬੱਚੇ ਨੂੰ ਸ਼ੌਂਕ ਹੈਗਾ ਕਿਉਂਕਿ ਅੱਜ ਕੱਲ੍ਹ ਦੇ ਬੱ ਚੇ ਮੋਬਾਇਲਾਂ ਤੇ ਲੱਗੇ ਨੇ ਬਸ ਮੋਬਾਇਲਾਂ ਤੇ ਰੀਲ
ਹਾਂਜੀ, ਹਾਂਜੀ ਬਸ ਕਿਰਪਾ ਹੈਗਾ ਹਾਂ ਕਿਰਪਾ ਹੈਗੀ ਗੁਰੂ ਦੀ ਲੱਗਾ ਹੋਇਆ ਵੇ ਲੱਗਿਆ ਹੋਇਆ ਗੁਰੂ ਪਾਸੇ ਨੀ ਤੇ ਅੱਜ ਅੱਜ ਕੱਲ੍ਹ ਦੇ ਬੱਚੇ ਦੇਖੋ ਕਰਦੇ ਕਿੱਥੇ ਹੈਗੇ ਨੇ ਗੁਰੂ ਪਾਸੇ ਲਾਣਾ ਹੀ ਬੜਾ ਔਖਾ ਹੈਗਾ ਬੱਚਿਆਂ ਨੂੰ
ਵਧੀਆ ਗੱਲ ਤੁਸੀਂ ਲੈ ਦੋਗੇ ਤਬਲਾ ਉਹਦੇ ਨਾਲ ਆਪਾਂ ਨਾਲ
ਹਾਂਜੀ ਹਾਂਜੀ।
ਉਹਦਾ ਬਣਿਆ ਰਹੇਗਾ ਇੰਟਰਸਟ ਬਣਿਆ ਰਹਿੰਦਾ ਬੱਚੇ ਦਾ ਨਾ ਜਦੋਂ ਚੀਜ਼ ਤੁਸੀਂ ਲੈ ਲਓਗੇ।
ਹਾਂਜੀ ਹਾਂਜੀ ਅਸੀਂ ਪਹਿਲੇ ਸਗੋਂ ਹੁਣ ਹਰਮੋਨੀਅਮ ਇਹਨੂੰ ਲੈ ਕੇ ਦਿੱਤਾ ਸੀ ਹਰਮੋਨੀਅਮ ਵੀ ਲੈ ਸੀਗਾ ਇਹਨੂੰ ਉਹ ਵੀ ਅਸੀਂ ਪਹਿਲੇ ਉਹਨੂੰ ਸੈ ਹਾਂ ਪਹਿਲੇ ਉਹਨੂੰ ਅਸੀਂ ਸੈਕਿੰਡਡ ਲਈ ਲੈ ਕੇ ਦਿੱਤਾ ਮ ਹੈਗਾ ਜਿਹ ਸਾਨੂੰ ਪਤਾ ਲੱਗੇਗਾ ਵੀ ਬੱਚੇ ਦਾ ਇੰਟਰਸਟ ਹੈਗਾਵੇ। ਵੀ ਕਰਦਾ ਰਹੇਗਾ ਫੇਰ ਕਰਨ ਲੱਗ ਗਿਆ ਤੇ। ਕਿਹਾ ਚੱਲ ਹੁਣ ਤੈਨੂੰ ਵਧੀਆ ਲੈ ਕੇ ਦਿੰਨੇ। ਦਿੰਦੇ ਆ ਪਾਪਾ ਨੇ ਫਿਰ ਵਧੀਆ ਲੈ ਕੇ ਦਿੱਤਾ ਘਰ ਹੀ ਕਰ ਲੈਂਦਾ ਵਾ।
ਚਲੋ ਚੰਗੀ ਵਾਲੇ ਗਰਮਾਉਣੇ ਆੂੰ ਹਾਂ ਹਾਰਮੋਨੀਅਮ ਹੋ ਜਾਏਗਾ ਨਾਲ ਤਬਲਾ ਵੀ ਹੋ ਜਾਏਗਾ ਨਾਲ ਤਬਲਾ ਵੀ ਜ਼ਰੂਰੀ ਕਿਉਂਕਿ ਤਬਲੇ ਨਾਲ ਤਾਲ ਬਣਦੀ ਨਾ ਤਾਂ ਸੁਰ ਗਿਆਨ ਹੋਏ।
ਹਾਂਜੀ ਹਾਂਜੀ। ਬੱਚੇ ਨੂੰ ਤਾਂ ਹੀ ਥੋੜ੍ਹਾ ਪਤਾ ਲੱਗੇਗਾ ਦੇਖੋ ਇੱਕ ਤੇ ਹੁਨਰ ਆ ਜਾਏਗਾ ਬੱਚੇ ਚ ਇਹ ਗੁਰੂ ਪਾਸੇ ਲੱਗਿਆ ਰਹੇਗਾ।
ਬਿਲਕੁਲ ਸਹੀ ਗੱਲ ਹੈ ਜੀ ਬਿਲਕੁਲ ਸਹੀ ਗੱਲ।
ਕੱਲ ਲਗਾਉਣਾ ਬੜਾ ਔਖਾ ਹੈ ਅਗਰ ਗੁਰੂ ਪਾਸੇ ਲੱਗਿਆ ਰਹੇਗਾ ਨਾ ਤੇ ਮਾੜੀ ਚੀਜ਼ਾਂ ਵੱਲ ਨੀ ਜਾਏਗਾ।
ਹਾਂ ਬੜੀ ਚੰਗੀ ਗੱਲ ਜੀ।
ਹਾਂਜੀ ਹਾਂਜੀ ਤਾਂ ਹੀ ਅਸੀਂ ਕ ਚਲੋ
ਕੋਈ ਗੱਲ ਨਹੀਂ ਤੁਸੀਂ ਅਗਰ ਤਬਲਿਆ ਲਿਆਣਾ ਤੇ ਫ ਮੈਂ ਚੱਲ ਪਾਵਾਂਗਾ ਨਾਲ। ਲੈ ਦਿਆਂਗਾ ਇਕੱਠੇ ਚੱਲ ਪਾਵਾਂਗੇ ਲੈ ਦਿਆਂਗੇ ਤੇ ਜੇ ਕੁਛ ਸਿਖਾਣਾ ਹੋਏਗਾ ਤੇ ਸਿਖਾ ਵੀ ਦਿਆਂਗੇ ਆਪਾਂ ਤਬਲੇ ਦੇ ਨਾ। ਕੁਛ ਜੋ ਹਾਂ ਇੱਕ ਦੋ ਤਾਲਾ ਛਿਖਾ ਦਿਆਂਗੇ।
ਅੱਛਾ ਜੀ ਠੀਕ ਹੈ ਹਾਂ ਹਾਂ ਹਾਂ। ਹੋਰ ਵੀਰਜੀ।
ਬਸ ਵਧੀਆ ਠੀਕ ਠਾਕ ਹਾਂਜੀ ਹਾਂਜੀ ਤੇ ਫਿਰ ਸਕੂਲ ਤੋਂ ਆ ਕੇ ਫਿਰ ਜਾਂਦਾ ਟਿਊ ਉੱਧਰ ਆਪਣਾ ਸਿੱਖਣ ਤਬਲਾ।
ਹਾਂਜੀ ਹਾਂਜੀ ਮੈਂ ਤੁਹਾਨੂੰ ਦੱਸਿਆ ਜਿਵੇਂ ਇਹ ਦੀ ਕਲਾਸਾਂ ਹੁੰਦੀਆਂ ਨੇ ਹਫ਼ਤੇ 'ਚ ਦੋ ਵਾਰੀ ਹੁੰਦੀਆਂ ਨੇ ਕਲਾਸਾਂ।
ਅੱਛਾ।
ਹਾਂਜੀ ਅਤੇ ਉਹ ਫਿਰ ਸਕੂਲੋਂ ਆ ਕੇ ਕਿਸ ਟਾਈਮ ਜਿਵੇਂ ਅਗਰ ਇਹਨੂੰ ਅਸੀਂ ਟਿਊਸ਼ਨ ਵੀ ਅਗਰ ਜਾਂਦਾ ਹੈਗਾ ਵੇ ਤੇ ਉਹ ਫਿਰ ਸਾਰੀ ਮਿਸ ਹੋ ਜਾਂਦੀ ਹੈ ਟਿਊਸ਼ਨ ਵਾਲੀ ਕਲਾਸ ਮਿਸ ਹੋ ਜਾਂਦੀ ਫ਼ਿਰ ਉਹਨੂੰ ਉੱਧਰ ਜਾਣਾ ਪੈਂਦਾ ਵੇ ਦੋ ਵਾਰੀ ਜਾਂਦਾ, ਸਕੂਲ ਤੋਂ ਆ ਕੇ ਹਾਂ। ਥੋੜ੍ਹਾ ਨਾ ਅਡਜਸਟਮੈਂਟ ਸਾਨੂੰ ਕਰਨੀ ਪੈਂਦੀ ਹੈ।
ਹਾਂ ਨਹੀਂ ਚਲੋ ਨਾਲ ਟਿਊਸ਼ਨ ਵੀ ਜਾਣਾ ਫਿਰ ਸਿੱਖਣ ਵੀ ਜਾਣਾ ਫ ਸਕੂਲ ਵੀ ਜਾਣਾ, ਨਹੀਂ ਠੀਕ ਹੈ ਪੜ੍ਹਨ। ਬਰਡਨ ਪੈ ਜਾਂਦਾ ਬੱਚੇ ਤੇ ਨਾ।
ਹਾਂ ਤਾਂ ਹੀ ਅਸੀਂ ਥੋੜ੍ਹਾ ਇਹਨੂੰ ਕਹਿੰਨੇ ਹਾਂ ਚਲੋ ਕੋਈ ਗੱਲ ਨਹੀਂ ਥੋੜਾ ਰੈਸਟ ਵੀ ਕਹਿੰਦਾ ਵੇ ਟੀ ਵੀ ਦੇਖਣ ਵਾਸਤੇ ਮੈਂ ਕਿਹਾ ਚਲੋ ਥੋੜੀ ਦੇਰ ਅੱਧਾ ਘੰਟ ਟੀ ਵੀ ਦੇਖ ਲਓ ਕੋਈ ਗੱਲ ਨਹੀਂ।
ਹਾਂ-ਹਾਂ ਨਹੀਂ, ਉਹ ਵੀ ਜ਼ਰੂਰੀ ਹੈ ਜੀ ਬੱਚੇ ਹਾਂ। ਥੋੜਾ ਇੰਜੋਏਮੈਂਟ ਵੀ ਕਰਨੀ ਚਾਹੀਦੀ ਹੈ।
ਹਾਂ ਬੱਚੇ ਨੂੰ ਪੜ੍ਹਾਈ ਚ ਅਸੀਂ, ਅਹ ਕਵਾਂਗੇ ਵੀ ਨਹੀਂ ਤੁਸੀਂ ਪੜ੍ਹਦਾ ਇੱਧਰ ਜਾਣਾ ਉੱਧਰ ਜਾਣਾ ਫਿਰ ਬੱਚਾ ਕਹਿੰਦਾ ਨਹੀਂ ਇੰਜੋਏਮੈਂਟ ਵੀ ਜ਼ਰੂਰੀ ਹੈਗਾ, ਬੱਚਿਆਂ ਵਾਸਤੇ ਹਾਂਜੀ। ਫਿਰ ਅਸੀਂ ਕਹਿੰਨੇ ਚਲੋ ਅੱਧਾ ਘੰਟਾ ਦੇਖ ਲਾ।
ਹੂੰ-ਹੂੰ
ਉਹ ਵੀ ਕਰੇਗਾ ਅੱਧਾ ਘੰਟਾ ਦੇਖੇਗਾ ਜ਼ਰੂਰ, ਉਹਦੇ 'ਚ ਲਗਾ ਲਏਗਾ ਸ਼ਬਦ ਲਗਾ ਲਏਗਾ। ਮੰਮਾ ਨੇ ਮੈਂ ਸ਼ਬਦ ਦੀ ਪ੍ਰੈਕਟਿਸ ਕਰਨੀ ਮੈਂ ਤਾਂ ਸ਼ਬਦ ਹੀ ਸੁਣਨਾ ਵਾ ਪਤਾ ਲੱਗਦਾ ਵੀ ਹਾਂ ਕਿਵੇਂ ਬੋਲਣਾ ਕਿਵੇਂ ਨਹੀਂ ਬੋਲਣਾ।
ਨਹੀਂ-ਨਹੀਂ, ਸੁਣ ਕੇ ਬੜਾ ਗਿਆਨ ਹੁੰਦਾ ਜੋ ਜਿਹੜੇ ਬੰਦੇ ਸੁਣਦੇ ਨੇ ਨਾ।
ਹੂੰ-ਹੂੰ ਸੁਣ ਕੀ ਈ ਪਤਾ ਲੱਗਦਾ।
ਹੂੰ ਕੋਈ
ਹੋਰ ਤੁਹਾਡੇ ਬੱਚੇ ਅੱਜਕੱਲ੍ਹ ਕੀ ਕੁਛ ਛੁੱਟੀਆਂ ਚ ਉਹਨਾਂ ਨੇ ਐਕਸਟਰਾ ਕੁਛ ਕੀਤਾ ਆ ਜਾ
ਨਹੀਂ, ਹਾਂ ਬਸ। ਆਪਣਾ ਥੋੜਾ ਬਹੁਤ ਪ੍ਰੋਜੈਕਟ ਹੀ ਲੱਗੇ ਨੇ ਬੱਚੇ ਪ੍ਰੋਜੈਕਟ ਤਿਆਰ ਕਰਦੇ ਨੇ ਬੜਾ ਟਾਈਮ ਲਗਦਾ। ਸਮਾਨ ਬੜੇ ਲਿਆਣੇ ਹੁੰਦੇ ਬਣਾਉਣਾ ਹੁੰਦਾ। ਕਈ ਤੇ ਜੋ ਇੱਕ, ਡਸਟਬਿਨ ਬਣਾਇਆ ਉਹਨੇ ਛੋਟੀ ਕੁੜੀਆਂ ਨੇ ਡਸਟਬਿਨ। ਦੋ ਹੋਰ ਪ੍ਰੋਜੈਕਟਸ ਸਨ ਉਹ ਤਿਆਰ ਕੀਤੇ ਨੇ।
ਹੂੰ ਹੂੰ ਹੂੰ ਹੂੰ ਵੈਸੇ ਕਈ ਸਕੂਲਾਂ ਵਿੱਚ ਪ੍ਰੋਜੈਕਟ ਲੱਗਦੇ ਨੇ ਉੱਥੇ ਆਪਣਾ, ਬੋਰਡ ਤੇ ਵੀ ਲਗਾਉਂਦੇ ਨੇ ਨਾ ਕਈ ਕਹਿੰਦੇ ਨੇ ਤਾਂ ਬੱਚੇ ਬੜਾ ਖੁਸ਼ ਹੁੰਦੇ ਨੇ ਕਈ ਐਸੇ ਪ੍ਰੋਜੈਕਟ ਹੁੰਦੇ ਨੇ ਜਿਹੜੇ ਬੋਰਡ ਲੱਗਦੇ ਹੈਗੇ ਨੇ ਔਰ ਕਈ ਮੈਂਮਸ ਰੱਖ ਵੀ ਲੈਂਦੀਆਂ ਨੇ ਵੀ ਹਾਂ ਨਹੀਂ। ਅਸੀਂ ਇਹਨੂੰ ਡਿਸਪਲੇ ਕਰਾਂਗੇ ਐਗਜੀਬਿਸ਼ਨ ਰੱਖ ਕੇ। ਫਿਰ ਬੱਚੇ ਬੜਾ ਖੁਸ਼ ਹੁੰਦੇ ਨੇ। ਇਸ ਕਰਕੇ ਬੱਚੇ ਕਹਿੰਦੇ ਨੇ ਮਿਹਨਤ ਕਰਕੇ ਵਧੀਆ ਬਣਾ ਲਈਏ।
ਹਾਂ ਡਿਸਪਲੇ ਤੇ ਲੱਗਣਾ ਸੱਚ ਖੁਸ਼ ਹੁੰਦੇ ਨੇ ਬੱਚੇ ਬਿਲਕੁਲ ਸਹੀ ਗੱਲ ਐ।
ਹੂੰ-ਹੂੰ ਉਹ ਬੱਚਿਆਂ ਦਾ ਮਨ ਤਾਂ ਹੀ ਕਹਿੰਦਾ ਵੀ ਅਗਲੀ ਵਾਰੀ ਹੋਰ ਅੱਛਾ ਬਣੇ ਸਾਡਾ।
ਹਾਂ
ਹੂੰ ਚਲੋ ਠੀਕ ਠੀਕ ਹੈ ਵੀਰ ਜੀ।
ਠੀਕ ਠੀਕ ਹੈ ਜੀ ਠੀਕ ਹੈ।
ਠੀਕ ਹੈ ਜੀ ਹਾਂ ਫਿਰ ਤੁਹਾਨੂੰ ਯਾਦ ਕਰਾਂਗੇ ਜਦੋਂ ਤਬਲੇ ਆਸਤੇ ਜਾਵਾਂਗੇ ਫਿਰ ਯਾਦ। ਹਾਂਜੀ ਠੀਕ ਹੈ ਓਕੇ ਜੀ, ਸਤਿ ਸ਼੍ਰੀ ਅਕਾਲ ਜੀ।